ਸਾਸਰੀ ਅਕਾਲ ਜੀ।
ਸਾਸਿ ਕਾਲ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਜੀ?
ਸਾਸ ਸੀ ਹਾਂ, ਹਾਂਜੀ-ਹਾਂਜੀ ਵਧੀਆ ਜ ਸੁਣਾਓ ਠੀਕ ਆ-ਆ-ਆ।
ਵਧੀਆ ਜੀ ਵਧੀਆ, ਸਭ ਵਧੀਆ ਜੀ, ਕਿਰਪਾ ਮਾਲਕਾ ਦੀ। ਹੋਰ ਜੀ ਕੀ ਕਰ?
ਹਾਂਜੀ, ਬਸ ਫ੍ਰੀ ਸੀ ਜੀ। ਗਰਮੀ ਬੋਹੋਤ ਆ, ਬਸ ਫ੍ਰਰੀ ਸੀ ਏਹ, ਸੋ ਕੇ। ਹਾਂਜੀ-ਹਾਂਜੀ ਸੰਡੇ ਆ ਬਸ, ਰੋ ਰੋਟੀ ਪਾਣੀ ਖਾ ਲਈ ਸੋ ਲੇਆ। ਹੁਣਿ ਉੱਠੇ ਇ ਸੀਗੇ, ਹਾਂਜੀ ਹੋਰ ਕਾਮ ਕੀ ਸੰਡੇ ਬੱਚੇ ਸਾਰੇ। ਘਰੇ ਈ, ਹਾਂਜੀ ਥੋੜਾ ਬੱਚੇ ਸੋਣ ਕਿੱਥੇ ਦਿੰਦੇ ਥੋੜਾ ਸੁੱਤੀ ਥੋੜੀ ਦੇਰ। ਹਾਂਜੀ, ਸਹੀ ਗੱਲ ਐ ਕੰਮ ਵੀ ਡਬਲ ਹੋ ਜਾਂਦਾ ਵਾ।
ਕੰਮ ਵੀ ਡਬਲ ਹੁੰਦਾ ਐ, ਸਹੀ ਗੱਲ ਆ ਜੀ।
ਹਾਂਜੀ-ਹਾਂਜੀ, ਹਾਂਜੀ, ਹਾਂਜੀ ਵਧੀਆ। ਗਰਮੀ ਫੇਰ ਹੋ ਗੀ? ਮੌਸਮ ਇੱਧਰ ਧੁੱਪ ਨਿਕਲੀ ਹੋਈ ਆ, ਸਵੇਰੇ ਬਾਰਿਸ਼ ਆ ਰਹੀ ਸੀ, ਗਰਮੀ ਹੋਈ। ਵੀ ਫੇਰ, ਕਦੇ ਗਰਮੀ-ਕਦੇ ਠੰਡਾ, ਬਸ ਏਦੇ ਹੀ ਚੱਲੀ ਜਾਂਦਾ।
ਹਾਂਜੀ-ਹਾਂਜੀ ਬਾਸ ਚੱਲ ਈ ਰੇਆ ਬਸ, ਸਈ ਗੱਲ ਐ ਜੀ, ਸਾਡੇ ਵੀ ਸਵੇਰੇ ਗਰਮੀ ਹੋਈ ਸੀ
ਅੱਛਾ ਜੀ।
ਨਹੀਂ ਆਜ ਸਾਡੇ ਏਧਰ ਬਣੇਆ ਦਾ ਏ ਆਜ ਵੀ ਬਾਰਿਸ਼ ਦਾ ਮੌਸਮ, ਚਾਰੋ ਤਰਫ਼ ਬੱਦਲ ਹੈਗਾ ਲੇਕਿਨ ਹਵਾ ਚੱਲ ਰਹੀ ਪੂਰੀ ਲੇਕਿਨ ਬਰਸਾਤ ਨਹੀਂ ਆ ਰਹੀ ਨਾ ਉਸ ਚੱਕਰ ਚ ਪੂਰਾ ਗੁੰਮ ਮਚਿਆ ਦਾ। ਪਰ ਜਿੱਦਾਂ ਹੀ ਹਵਾ ਬਾਂਦ ਹੁੰਦੀ ਏ ਫੇਰ ਗਰਮੀ ਉਵੇਂ ਦੀ ਉਵੇਂ ਹੋ ਜਾਂਦੀ ਏ, ਬੁਰਾ ਹੀ ਹਾਲ ਹੋ ਗਿਆ ਜੀ ਮੌਸਮ ਦਾ ਤੇ।
ਥੋੜੀ ਬਾਰਿਸ਼ ਹੋ ਜਾਏ ਨਾ ਫਿਰ ਥੋੜਾ ਮੌਸਮ ਠੰਡਾ ਹੋ ਜੇ।
ਹਾਂਜੀ-ਹਾਂਜੀ ਬਿਲਕੁਲ-ਬਿਲਕੁਲ ਬਾਰਿਸ਼ ਵੀ ਹੁੰਦੀ ਏ, ਅੱਧਾ ਇੱਕ ਕੰਟਾ ਬਾਰਿਸ਼ ਹੁੰਦੀ ਏ, ਬਾਰਿਸ਼ ਵੀ ਚਾਹੀਦਾ ਨਾ ਖੁੱਲੀ ਲਗਾਤਾਰ ਮਤਲਬ ਚਾਰ ਪੰਜ ਘੰ
ਹਾਂ ਥੋੜ੍ਹੇ ਜ ਲਗਾਤਾਰ ਪੈ ਜਾ ਨਾ ਥੋੜਾ ਧਰਤੀ ਵੀ ਠੰਡੀ ਹੋਏ, ਤਾਦ ਏ ਠੰਡਾ ਹੋਊਗਾ। ਉਹਦੋਂ ਧੁੱਪ ਨਿਕਲ ਆਂਦੀ ਪੀਚੇ ਹੋਰ ਮੌਸਮ, ਖ਼ਰਾਬ ਜੇਆ ਲੱਗਦਾ ਏ।
ਸਹੀ ਗੱਲ ਐ ਜੀ, ਹਾਂਜੀ-ਹਾਂਜੀ ਸਹੀ ਗੱਲ ਏ ਜੀ।
ਏਦਾਂ ਹੋਰ ਗਰਮੀ ਲੱਗਦੀ ਸਗੋਂ।
ਹਾਂ ਸਹੀ ਗੱਲ ਹੋਰ ਜੀ ਕੀ ਕਰ ਰਹੇ ਸੀ।
ਬਾਸ ਤੁਹਾਨੂੰ ਦੱਸੇਆ ਹੁਣ ਬਸ ਸ਼ਾਮ ਦੀ ਤਿਆਰੀ ਕਰਨੀ ਏ ਮੈਂ। ਦੋਪੈਹਰ ਦੀ ਰੋਟੀ ਬਣਾਣੀ ਹੁਣ ਕੁਛ, ਦੇਖਦੇ ਹਾਂ ਕੁਛ।
ਲੇਟ ਈ ਖਾ, ਸੰਡੇ ਲੇਟ ਈ ਖਾਂਦੇ ਨੇ ਤੇ, ਲੇਟ ਈ ਉੱਠਦੇ ਆ। ਨਈ ਹਜੇ ਨਹੀਂ ਬਣਾਈ, ਗਰਮੀ ਚਾਹ ਪੀਣ ਦਾ ਮਨ ਵੀ ਨਈ ਨਾ ਕਰਦਾ ਹੈਗਾ। ਗਰਮੀ ਇੰਨੀ ਐ। ਹਾਂਜੀ ਪੈਲਾਂ ਜਦੋਂ ਠੰਡ ਚ ਤਾਂ ਚਲ ਬੰਦਾ ਪੀਂਦੇ, ਪੀਤੀ ਜਾਂਦੀ ਚਾਹ ਹਾਂਜੀ -ਹਾਂਜੀ ਚਾਹ ਤਾਂ ਪਸੰਦ ਆ। ਪੰਜਾਬੀਆਂ ਦੀ ਤੇ ਚਾਹ ਹੀ ਜ਼ਆਦਾ ਫੇਵਰਟ ਹੁੰਦੀ ਏ। ਹਾਂਜੀ ਉਹ ਤਾਂ ਪਸੰਦ ਬਟ ਜੇ ਜ਼ੇਆਦਾ ਗਰਮੀ ਫੇਰ ਮੈਂ ਬੌਹਤ ਘੱਟ ਪਿੰਨੀ ਆ ਹਾਂਜੀ।
ਅੱਛਾ-ਅੱਛਾ ਨਹੀਂ ਅਗਰ ਗਰਮੀ ਨਾ ਹੋਵੇ ਤਾਂ ਵੀ ਤੁਸੀਂ, ਅਗਰ ਗਰਮੀ ਨਾ ਹੋਵੇ ਤਾਂ ਵੀ ਮਤਲਬ ਚਾਰ ਪੰਜ ਵਾਰੀ ਹੋ ਜਾਂਦੀ ਦਿਨ ਇੱਚ ਯਾ ਨਹੀ?
ਨਈ-ਨਈ ਚਾਰ ਪੰਜ ਵਾਰੀ ਤੇ ਨਈ ਬਸ ਮੋਰਨਿੰਗ ਇੱਕ, ਤੇ ਸ਼ਾਮ-ਸ਼ਾਮ
ਅੱਛਾ ਜੀ।
ਹੁਣ ਮੈਂ ਬੌਤ ਘਾਟ ਬਾਣੀ ਜਿੱ ਗਰਮੀ ਚ ਠੰਡਾ ਹੋਉਗਾ ਨਾ ਬਾਰਿਸ਼ ਵਗੈਰਾ, ਫੇ ਠੰਡੇ ਪੀਣੀ ਆ ਤਾਂ ਜਿਵੇੰ ਟੋ ਵਗੈਰਾ ਦਾ ਨੀ ਪੀ ਦਾਏ, ਇੱਕੋ ਆ ਜਾਏ ਤਾ ਪਾਲੀ ਪੀਲੇ ਦੇ ਸਪੈਸ਼ਲ ਨਈ, ਹਾਂਜੀ। ਬਾਕੀ ਠਾਂਡ ਚ ਤਾਂ ਬਣਦੀ ਰੇਂਦੀ ਐ, ਠਾਂਡ ਚ ਤੇ ਚਾਹ ਈ ਏ ਬਸ। ਚਾਹ, ਚਾਹ ਹਾਂਜੀ, ਹਾਂਜੀ ਹਾਂਜੀ, ਹਾਂਜੀ ਸਹੀ ਗੱਲ ਨੁਕਸਾਨ ਆ ਵੈਸ ਤਾਂ ਹਾਂਜੀ, ਇਹ ਗਈ ਵੈਸੇ ਹਾਂਜੀ, ਹੂ ਬਸ ਹੂ
ਘੱਟੋ -ਘਟ ਪੰਜ -ਛੇ ਸਾਲ ਤੋਂ ਚਾਹ ਮੈਂ ਮੂੰਹ ਲਗਾ ਕੇ ਨਹੀਂ ਦੇਖਿਆ। ਹਾਂਜੀ ਜੀ ਹਾਂਜੀ।
ਅੱਛਾ ਜੀ, ਠੀਕ ਆ, ਇਹ ਪਸੰਦ ਨਹੀਂ ਹੈ।
ਨਾ ਜੀ ਨਾ ਪਸੰਦ ਤਾਂ ਹੈ, ਮਤਲਬ ਕਿ ਨੁਕਸਾਨ ਹੈਗਾ ਉਸ ਚੀਜ਼ ਦਾ, ਫਿਰ ਪੀਂਦੇ ਹੀ ਨੀ ਅਸੀਂ ਨਾ।
ਹਾਂ, ਹਾਂ ਉਹ ਤਾਂ ਸਹੀ ਗੱਲ ਵੈਸੇ ਦੇਖੀ ਜਾਵੇ ਤਾਂ ਅੱਜ ਕੱਲ ਆਹ ਹੈਗੇ ਅੱਜ ਕੱਲ ਜੋ ਵੀ ਚੀਜ਼ਾਂ ਬਹਾਰ ਜਿਹੜਾ ਉਹਦੇ ਨਾਲ ਹੈਗੀਆਂ। ਇਹ ਨੀ ਸਾਰੇ ਮਿਲਾਵ
ਹਾਂ ਤਾਂ ਹੈਈਏ ਸਰ ਚੀਜ਼ੁਕਸਗਾ ਹੈ। ਹਾਂਜੀ, ਹਾਂਜੀ, ਹਾਂਜੀ ਬਈ ਏਕ ਵਾਰੀ ਚਾਹ ਛੱਡੀ ਸੀ ਮੈਂ ਕਿਹਾ ਦੇਖਨੇ ਆ ਚਾਹ ਛੱਡ ਕੇ ਚਾਹ ਛੱਡ ਕੇ ਰਹਿ ਸਕਦੇ ਆ ਰਹਿਗੇ ਚਾਹ ਛੱਡ ਕੇ
ਹਾਂਜੀ ਸਗੋਂ ਵਧੀਆ ਗੱਲ ਆ ਜੇ ਚਾਹ ਛੱਡ ਛੱਡ ਕੇ ਰਹਿ ਜਾਂਦਾ ਠੀਕ ਹੈ, ਕਈ ਨਹੀਂ ਰਹਿ ਜਾਂਦਾ ਓਦਾਂ ਇੰਨੀ ਆਦਤ ਨਹੀਂ ਬਣਾਈ ਹੋਈ ਇੱਦਾਂ ਚਾਹ ਦੀ ਆਦਤ ਨੀ ਹੈਗੀ ਉਹ ਤਾਂ ਆਪਣੇ ਤੇ ਡਿਪੈਂਡ ਹੁੰਦੀ ਕੰਟਰੋਲ ਕਰ ਸਕਦੇ ਠੀਕ ਨਾ।
ਚਾਹ ਪੀਣੀ ਹੁੰਦੀ ਹੈ, ਉਹ ਤਾਂ ਜ਼ਰੂਰੀ ਹੈ ਨਾ ਤੁਹਾਡਾ ਚਾਹ ਪੀਣੀ ਜ਼ਰੂਰੀ
ਹਾਂ, ਹਾਂ ਓਦਾਂ ਨੀ ਹਾਂ ਸੋ ਘਰ ਦਾ ਕੰਮ ਥੋੜ੍ਹਾ ਬਹੁਤਾ ਕਰਕੇ ਬਸ ਨੌ ਅੱਠ ਵਜੇ ਜਦੋਂ ਫ੍ਰਰੀ ਹੋ ਕੇ ਬਸ ਚਾਹ ਪਹਿਲਾ ਹੋਇਆ ਬਸ ਕੰਮ ਕਰਕੇ ਫਰੀ ਹੋ ਕੇ ਨਾਹ ਧੋ ਕੇ ਪਹਿਲੋ ਚਾਹ ਚਾਹੀਦੀ ਬਸ ਰੋਟੀ
ਕੁਜ ਨਾ ਮਿਲੇ ਚਾਹ ਜਰੂਰੀ ਏ ਹਾਂਜੀ, ਹਾਂਜੀ ਫੇਰ ਰੋਟੀ ਲੇਟ ਈ ਕਰਦੇ
ਅੱਛਾ ਜੀ ਠੀਕ ਹੈ, ਜੀ ਹਾਂਜੀ, ਹਾਂਜੀ ਵਧੀਆ ਗੱਲ ਆ। ਨਹੀਂ ਕਈਆਂ ਦੇ ਹਾਂਜੀ, ਹਾਂਜੀ ਬੱਚਿਆਂ ਦੇ ਦੋ ਹਾਂਜੀ। ਹਾਂ ਬੇਟਾ ਹੈ ਹਾਂਜੀ ਹਸਬੈਂਡ ਬੇ ਚਾਰ ਜਾਣੇ ਆ।
ਅੱਛਾ ਹਸਬੈਂਡ ਤੁਸੀਂ ਠੀਕ ਹੈ, ਠੀਕ ਹੈ ਅੱਛੀ ਗੱਲ ਹੈ ਛੋਟੀ ਫੈਮਲੀ ਵਧੀਆ ਫੈਮਲੀ। ਮੇਰੀ ਫੈਮਲੀ ਦੋ ਭਰਾ ਨੇ ਇੱਕ ਸਿਸਟਰ ਅਤੇ ਮੰਮੀ ਡੈਡੀ ਤੇ ਮੈਂ ਹਾਂਜੀ, ਹਾਂਜੀ, ਹਾਂਜੀ।
ਹਾਂਜੀ ਚਲੋ ਵਧੀਆ। ਮੇਰੇ ਇਨ ਲਾਜ਼ ਤਾ ਹੈ ਨੀ ਗੇ ਇਧਰ
ਇਹ ਪ੍ਰਾਈਵੇਟ ਜੋਬ ਹੀ ਕਰਦੇ ਹੈ, ਪ੍ਰਾਈਵੇਟ ਜੋਬ ਕਰਦੇ ਆ ਹਾਂਜੀ ਇਦ ਕੱਪੜੇ ਦਾ ਹੀ ਆ। ਹਾਂਜੀ, ਹਾਂਜੀ, ਹਾਂਜੀ।
ਅੱਛਾ ਕੱਪੜੇ ਦੀ ਦੁਕਾਨ ਤੇ ਠੀਕ ਹੈ, ਠੀਕ ਹੈ ਅੱਛੀ ਗੱਲ ਹੈ।
ਹਾਂਜੀ, ਹਾਂਜੀ, ਹਾਂਜੀ ਹਾਂ ਬਸ ਵਧੀਆ ਹੀ। ਬਾਰਿਸ਼ ਆਊਗੀ ਵੈਸੇ ਸ਼ੂਰੂ ਹੋਣ ਵਾਲੀ ਆ।
ਬਾਰਿਸ਼ ਮੌਸਮ ਤਾਂ ਇੱਧਰ ਵੀ ਹੋਇਆ ਦਾ, ਤਾਂ ਮਤਲਬ ਦਸ ਮੌਸਮ ਬਣਿਆ ਦਾ ਹਾਂ ਬੱਦਲ ਜੇ ਬਣੇਦੇ ਨੇ ਬਾਕੀ ਬਰਸਾਤ ਆ ਨੀ ਰਹੀ ਨਾ ਪਤਾ ਨੀ ਕੀ ਚੱਕ ਚੱਕਰ ਹੋ ਗਿਆ ਪਾਪ ਇੰਨਾ ਕਰ ਰਹੇ ਨਾ
ਹਾਂਜੀ, ਹਾਂਜੀ।
ਹੋਲੀ, ਹੋਲੀ ਸ਼ੂਰੂ ਹੋਈ ਹੈ ਮੋਸਮ ਸਾਵਣ ਸ਼ੁਰੂ ਹੋਣ ਵਾਲਾ। ਜੁਲਾਈ ਚ ਫੇਰ ਫੇਰ ਰੁਕਣੀ ਨੀ ਸਾਰੇ ਕਹਿਣਾ ਰੁਕ ਜਾਵੇ ਫੇਰ ਰ ਰੁਕਣੀ ਨੀ।
ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਸਾਡੇ ਇੱਧਰ ਤੇ ਵੈਲਯੂ ਹੀ ਨੀ ਨਾ ਇਤਨੀ। ਸਾਡੇ ਏਰੀਏ ਚ ਇਤਨੀ ਬਰਸਾਤ ਪੈਂਦੀ ਨੇ ਬਹੁਤ ਘੱਟ ਬਰਸਾਤ ਹੁੰਦੀ ਬਹੁਤ ਜ਼ਿਆਦਾ ਘੱਟ।
ਹਾਂਜੀ ਹਾਂਜੀ। ਨਾਲੇ ਪੇੜ ਪੂੜ ਕੱਟੀ ਜਾ ਰਹੇ ਨੇ ਕਿੱਧਰ ਬਹੁਤ ਭਾਰੀ ਗਰਮੀ ਹੈ ਜੀ ਅੱਜ ਮੈਂ ਕਹਿ ਰਿਹਾ ਥੋੜ੍ਹਾ ਜਾ ਬਰਸਾਤ ਦਾ ਮੌਸਮ ਬਣਿਆ ਦਾ ਲੇਕਿਨ ਬਰਸਤ ਆਣ ਦੇ ਚਾਂਸ ਲਗ ਹੀ ਨਹੀਂ ਰਹੇ ਬਰਸਾਤ ਆਨ ਦਾ ਮੌਸਮ ਮੀਹ ਬਣਿਆ ਸੀ ਲਗਾਤਾਰ ਬੱਦਲ ਛਾਏ ਹੋਏ ਸੀ ਸ਼ਾਮ ਦੇ ਟਾਈਮ ਤੇ ਅੰਧੇਰਾ ਹੋ ਗਿਆ ਸੀ ਸ਼ਾਮ ਨੂੰ ਹੀ।
ਅੱਛਾ ਜੀ, ਹਾਂ ਬਸ ਹਾਂ ਹਵਾ ਚੱਲ ਜਾਂਦੀ ਹਵਾ ਉਹਦੇ ਨਾਲ ਬੱਦਲ ਉੱਡ ਜਾਂਦਾ ਵਾ ਹਵਾ ਚਲ ਜਾਂਦੀ ਆ।
ਹਾਂਜੀ ਹਾਂਜੀ।
ਹਾਂਜੀ ਹਵਾ ਹਵਾ ਨਾ ਨਾ ਚਲੇ ਫਿਰ ਬਾਰਿਸ਼ ਆ ਜਾਂਦੀ ਆ। ਤਾਂ ਹੀ ਤਾਂ ਗਰਮੀ ਜਿਆਦਾ ਹੋਈ ਹੁਈ ਏ ਬੱਦਲ ਪੈ ਜਾਏ ਤਾਂ ਫੇਰ ਠੰਢਾ ਹੋ ਜਾਵੇ ਬਹੁਤ ਧੁੱਪ ਨ ਨਿਕਲੀ ਹੋਈ ਇੰਨੀ ਕੜਾਕੇਦਾਰ ਹਾਂ ਥੋੜੀ ਬਹੁਤੀ ਹਜੇ ਇੰਨੀ ਨੀ ਇੰਨੀ ਨੀ ਜ਼ਿਆਦਾ ਹਜੇ ਬੱਸ ਇਹਨਾਂ ਨੇ ਸਪੋਰਟ ਕੱਲ ਸਿੱਖੀ ਚਲਾਈ ਨੀ ਮੈਂ ਕਦੇ ਬੱਚੇ ਬੇਟੀ ਤਾਂ ਰਹਿੰਦੀ ਨੀ ਬਿਲਕੁਲ ਵੀ ਹਾਂਜੀ। ਤਾਂ ਬਸ ਥੋੜੇ ਓ ਨਾ ਸਾਲ ਉਹ ਵੈਸੇ ਕੋਈ ਹੁੰਦੀ ਵੀ ਨੀ ਬੱਚੇ ਛੋਟੀ ਕੁੜੀ ਛੋਟੀ ਆ ਹਮ ਬੇਟਾ ਦਸ ਸਾਲ ਦਾ ਵਾ। ਤੇ ਛੋਟੀ ਆ ਦਸ ਸਾਲ ਦਾ ਹਾਂਜੀ ਮੁੰਡਾ ਵੱਡਾ ਹਾਂਜੀ-ਹਾਂਜੀ, ਹਾਂ। ਛੋਟੇ ਬੱਚਿਆਂ ਦਾ ਤੁਹਾਨੂੰ ਪਤਾ ਹੀ, ਆ ਔਖਾ ਹੁੰਦਾ ਛੋਟੇ ਬੱਚਿਆਂ ਦਾ।
ਹਾਂਜੀ -ਹਾਂਜੀ, ਬਿਲਕੁਲ- ਬਿਲਕੁਲ ਟਾਈਮ ਹੀ ਨਹੀਂ ਮਿਲਦਾ ਜੀ ਉਹਨਾਂ ਨੂੰ ਸੰਭਾਲਣ ਦਾ।
ਉਧਰ ਜਾਏਗਾ, ਬਹੁਤ ਪੁੱਛੋ ਨਾ ਵੈਸੇ ਫੋਨ ਨ ਛੱਡਦੇ ਬੱਚੇ ਅੱਜ ਕੱਲ ਹੋਰ, ਨਾਲੇ ਇੱਕ ਤਾਂ ਫੋਨ ਹੀ ਨਹੀਂ ਛੱਡਦੇ ਬੱਚੇ ਤਾ। ਤੇ ਫੋਨ ਚਾਹੀਦਾ ਵਾ ਫੋਨ ਛੋਟੇ ਬੱਚੇ ਜੇ
ਫੋਨ ਚਾਹੀਦਾ ਰੋਟੀ ਭਾਵੇਂ ਉਹਨਾਂ ਨੂੰ ਖਾਣ ਨੂੰ ਦੁੱਧ ਨਾ ਮਿਲੇ ਕੁਛ ਨਾ ਮਿਲੇ ਕੋਈ ਚੱਕਰ ਨਹੀਂ ਫੋਨ ਜਰੂਰੀ ਹੋਨਾ ਰਾਸਤੇ ਨਾ ਬਿਲਕੁਲ ਹਾਂ। ਫੋਨ ਜ਼ਰੂਰੀ ਹੈ ਰੋਟੀ ਵੀ ਤਦ ਖਾ ਲੈਣਗੇ ਫੋਨ ਉਹਨਾਂ ਫੋਨ ਦੇਖਦੇ ਦੇਖਦੇ ਰੋਟੀ ਖਾ ਲੈਂਗੇ
ਫੋਨ ਹੋਇਗਾ
ਔ ਖਾਣਾ ਹੁੰਦਾ ਥੋੜਾ ਬਹੁਤਾ ਹਾਂ ਨਹੀਂ ਤੇ ਉਹ ਵੀ ਨਹੀਂ ਖਾਣ ਗੇ, ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ।
ਸਾਰਾ ਕੁਛ ਅੱਜ ਕੱਲ੍ਹ ਨਾ ਫੋਨ ਤੇ ਡਿਪੈਂਡ ਹੋ ਗਿਆ ਔਨਲਾਈਨ ਹੋ ਗਿਆ ਵਾ ਫੋਨ ਤੇ ਸਾਰਾ ਕੁਛ ਬੱਚੇ ਪਹਿਲਾਂ ਓਨਲਾਈਨ ਸਟਡੀ ਹੋ ਗਈ ਸੀਗੀ ਐ ਲੌਕਡਾਊਨ ਚ ਸਾਰਾ ਕੁਛ ਲੋਕ ਲੋਕਡਾਊਨ ਤੇ ਸ਼ੁਰੂ ਹੋਇਆ ਫੋਨ, ਫੋਨ ਲੋਕ ਲੋਕਡਾਓਨ ਚ ਜਿਆਦਾ ਤ ਸ਼ੁਰੂ ਕੀਤੇ ਹੈ ਬੱਚਿਆਂ ਦੇ ਉਦੋਂ ਬੱਚੇ ਛੋਟੇ ਇਨਾ ਉਦੋਂ ਉਨਲਾਈਨ ਉਨਲਾਈਨ ਕਲਾਸਾਂ ਲੱਗਦੀਆਂ ਸੀ।
ਹਾਂ ਹੁਣ ਸਾਰੇ ਬੰਦੇ ਘਰ ਚ ਸੀ, ਘਰ ਕਰਦੇ ਕੀ ਹੁਣ? ਹੂੰ ਸਹੀ ਗੱਲ ਹੈ ਜੀ ਟਿਊਸ਼ਣਾ ਵੀ ਸਾਰੇ ਸਕੂਲ ਦੀ ਪੜ੍ਹਾਈ ਸਾਰੀ ਫੋਨ ਤੇ ਆਉਣ ਲੱਗ ਗਈ ਸੀ ਉਸ ਚੱਕਰ ਹੀ ਸਾਰਾ ਫੋਨ ਤੇ ਫੋਕਸ ਹੋ ਗਿਆ ਨਾ ਸਭ ਦਾ ਹੁਣ ਬੱਚੇ ਫੋਨ ਤੋਂ ਬਿਨਾਂ ਰਹਿ ਹੀ ਨੀ ਸਕਦੇ ਨਾ ਦੋ ਮਿੰਟ ਵੀ ਬੱਚੇ ਫੋਨ ਤੋਂ ਬਿਨਾਂ ਬਸ ਫੋਨ ਜਿਵੇਂ ਜਾਨ ਈ ਬਨਗੀ ਉਹਨਾਂ ਦੀ।
ਇੱਕ ਫੈਮਿਲੀ ਚ ਇੱਕ ਇੱਕ ਸਾਰੇ ਮੈਂਬਰਾਂ ਕੋਲ ਫੋਨ ਆ।
ਹਾਂਜੀ-ਹਾਂਜੀ ਸਹੀ ਗੱਲ ਹੈ ਮਤਲਬ ਘਰ ਦੇ ਜਿਤਨੇ ਬੰਦੇ ਹੈਗੇ ਉਤਣੇ ਘਰ ਵਿੱਚ ਫੋਨ ਵੀ ਹੈਗੇ ਆ। ਜਿਤਨੇ ਬੰਦੇ ਹੈਗੇ ਨਾ ਘਰ ਦੇ ਅੰਦਰ ਉਤਨੇ ਫੋਨ ਵੀ ਹੈਗੇ ਘਰ ਦੇ ਅੰਦਰ।
ਹਾਂਜੀ ਉਹੀ ਤਾਂ ਗੱਲ ਆ, ਅੱਜ ਕੱਲ ਮੈਂ ਕਿਹਾ ਵੀ ਸਾਰਾ ਕਹਿੰਦੇ ਹੋਰ ਕੁਛ ਹੋਵੇ ਨਾ ਹੋਵੇ।
ਮਤਲਬ ਫੋਨ ਹੀ ਹੋ ਗਿਆ ਜ਼ਰੂਰੀ ਬੰਦੇ ਨੂੰ ਰੋਟੀ, ਪਾਣੀ ਕੁਛ ਨੀ ਭੁੱਖ ਲੱਗਦੀ। ਜੇ ਫੋਨ ਹੈਗਾ ਨਾ ਬੰਦੇ ਕੋਲ ਸਾਰਾ ਦਿਨ ਫੋਨ ਚਲਾਂਦਾ ਰਹੇਗਾ ਰੋਟੀ ਪਿਆਜ ਪਿਊਜ ਕੁਛ ਨੀ ਲੱਗਣਾ ਉਹਨੂੰ।
ਸਾਈਡ ਇਫੈਕਟ ਵੀ ਇਹ ਪਤਾ ਕਿ ਫੈਮਿਲੀ ਤੋਂ ਲੋਕ ਅੱਜ ਕੱਲ ਦੂਰ ਬੱਚੇ ਵੀ ਪੇਰੈਂਟਸ ਵੀ ਫੋਨ ਚ ਸਾਰੇ ਆਪਣੇ ਆਪਣੇ ਬਿਜ਼ੀ ਰਹਿੰਦੇ ਆ। ਇਹ ਡਿਸਡਵੈਂਚਰਸ ਹੋ ਗਏ ਇਹਦੇ ਇਹ ਬਸ ਏਦਾਂ
ਬਹੁਤ ਬਹੁਤ ਜ਼ਿਆਦਾ।
ਨਹੀਂ ਹੋਣਾ ਚਾਹੀਦਾ ਬਟ ਪਰ ਟੈਕਨੋਲੋਜੀ ਨਾ ਟੈਕਨੋਲੋਜੀ ਦੇ ਨਾਲ ਨਾਲ ਚੱਲਣਾ ਪੈਂਦਾ ਚਲੋ ਬਾਕੀ ਸਾਰਿਆਂ ਦੇ ਨਾਲ ਹੀ ਆ ਬਾਕੀ ਜਿੰਨੇ ਰਹਿਣਾ ਰਹਿ ਵੀ ਸਕਦਾ ਵਾ ਪਤਾ ਕਿ ਫੈਮਿਲੀ ਨਾਲ ਟੱਚ ਚ ਫੈਮਿਲੀ ਹਾਂਜੀ ਹਾਂਜੀ, ਸਹੀ ਗੱਲ ਆ ਜ਼ਰੂਰੀ ਆ ਆਪ ਕਿਉਂਕਿ ਪਤਾ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਫੈਮਿਲੀ ਸਪੋਰਟ ਸਭ ਤੋਂ ਪਹਿਲਾਂ ਫੈਮਿਲੀ ਸਪੋਰਟ ਚਾਹੀਦਾ ਆਪਾਂ ਨੂੰ ਫੈਮਿਲੀ ਸਪੋਰਟ ਦੇ ਨਾਲ ਹੀ ਸਾਰਾ ਕੁਛ ਕਰ ਸਕਦੇ ਹਾਂ ਠੀਕ ਆ ਕੇ ਨਹੀਂ ਕਹਿਣ ਨੂੰ ਸਭ ਹੁੰਦਾ। ਲੇ ਸਭ ਹੁੰਦੇ ਪਹਿਲਾਂ ਫੈਮਿਲੀ ਤੋਂ ਫੈਮਲੀ ਨਾ ਕਰੇ ਫਿਰ ਬਾਹਰੋਂ ਵੀ ਨੀ ਕੋਈ ਸਪੋਰਟ ਮਿਲਦਾ ਹੈਗਾ।
ਬਿਲਕੁਲ ਸਹੀ ਗੱਲ ਆ ਜੀ ਫੈਮਿਲੀ ਬਹੁਤ ਜ਼ਰੂਰੀ ਆ ਹਰ ਬੰਦੇ ਲਈ ਨਾ
ਹਾਂਜੀ ਹਾਂਜੀ, ਫੈਮਲੀ ਨਾਲ ਬਣਾ ਕੇ ਜ਼ਰੂਰ ਰੱਖੋ।
ਬਿਲਕੁਲ ਬਿਲਕੁਲ ਬ
ਹਾਂਜੀ।
ਸੁਣਾਓ ਜੀ ਰਾਤ ਦਾ ਕੀ ਪ੍ਰੋਗਰਾਮ ਐ ਫਿਰ?
ਬਸ ਰਾਤੀ ਦੇਖਦੇ ਆ ਕੀ ਪ੍ਰੋਗਰਾਮ ਹੁਣ ਇਹ ਦੱਸ ਦੇ ਐ ਘਰਦੇ ਦੱਸਦੇ ਜਿੱਧਰ ਦੀ ਬਸ ਗਰਮੀ ਨਾ ਨਾ ਹੋਵੇ ਹਾਂਜੀ ਹਾਂਜੀ ਘੁੰਮ ਫਿਰ ਬਸ ਹੁਣ ਮੇਲੇ ਆਏ ਸੀ ਹੁਣ ਵੀ ਉੱਧਰ ਵੀ ਨਾਨਕੇ ਵੀ ਜਾ ਆਏ ਬੱਚੇ ਛੁੱਟੀਆਂ ਸੀ। ਮੇਲੇ ਵੀ ਚੱਲਦੇ ਸੀ ਉੱਧਰ ਵੀ ਘੁੰਮਾ ਲਏ ਬਸ ਹੁਣ ਤਾਂ ਕੱਲ ਸਕੂਲ ਸਟਾਰਟ ਕਰਨੇ ਆ ਬੱਚੇ ਹਜੇ ਭੇਜੇ ਨੀ। ਸਕੂਲ ਹਜੇ ਥੋੜ੍ਹਾ ਜਾ ਤਾਂ ਹੋਮਵਰਕ ਰਹਿੰਦਾ ਸੀਗਾ ਹਜੇ ਆਣੇ ਵੀ ਸੀ ਬੱਚੇ। ਹਾਂ ਫਿਰ ਮੈਂ ਕਿਹਾ ਚੱਲ ਦੋ ਕੁ ਦਿਨ ਸੀਗੇ ਫਰਾਈਡੇ, ਸੈਟਰਡੇ ਜਦ ਬੱਚੇ ਫਿਰ ਆਹੀ ਨੇ ਨਾ ਨਹੀਂ ਨਹੀਂ ਉਹ ਬੇਟੀ ਤਾਂ ਹਲੇ ਲਾਈ ਨੀ ਛੋਟੀ ਇੱਕ ਸਾਲ ਦੀ ਐ। ਉਹ ਤਾਂ ਲਗਾਣੀ ਆ ਹੁਣ ਹਜੇ ਗੱਲ ਕੀਤੀ ਸੀ। ਹਾਂਜੀ ਠੀਕ ਐ ਜੀ ਓਕੇ ਓਕੇ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ।